ਹਾਂਜੀ, ਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ-ਸਤਿ ਸ਼੍ਰੀ ਅਕਾਲ। ਹੋਰ ਸੁਣਾਓ? ਕੀ ਹਾਲ ਚਾਲ
ਹਾਂਜੀ ਵਧੀਆ ਜੀ ਤੁਸੀਂ ਸੁਣਾਓ ਆਪ ਆਪਣਾ ਤੁਸੀਂ ਠੀਕ ਹੋ?
ਮੈਂ ਕਿਹਾ ਚੱਲ ਬੜੇ ਦਿਨ ਹੋ ਗ ਗੱਲ ਕਰਨੀ ਹੈ ਗੱਲ ਕਰਨੀ ਤੁਹਾਡੇ ਨਾਲ ਅਤੇ ਮੈਂ ਫੋਨ ਲਗਾਇਆ ਮੈਂ ਕਿਹਾ ਗੱਲ ਕਰ ਲਈਏ ਮੈਂ ਤੁਹਾਡੇ ਕੋਲ ਪੁੱਛਣਾ ਸੀ ਤੁਸੀਂ ਜੀ ਤਰ੍ਹਾਂ ਛੋਲੇ ਭਠੂਰੇ ਹੋ ਗਏ, ਜਿਵੇਂ ਬੱਚੇ ਅੱਜ ਕੱਲ ਬੜੇ ਸਨੈਕਸ ਕਹਿੰਦੇ ਅਸੀਂ ਕੁਛ ਅਲੱਗ ਬਣਾਓ ਮੰਮੀ ਖਾਣੇ ਤੋਂ ਅਤੇ ਮੈਂ ਤੁਹਾਡੇ ਕੋਲ ਕੋ ਰੈਸਪੀਆਂ ਹੀ ਪੁੱਛ ਲਵਾਂ ਸੋਲੇ ਤੇ ਠੂਰੇ
ਹਾਂਜੀ ਹਾਂਜੀ ਛੋਲੇ ਭਟੂਰੇ ਤੇ ਸਾਡੇੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਤੇ ਅਸੀਂ ਘਰ ਹੀ ਬਣਾਉਂਦੇ ਹਾਂ।
ਹਾਂ ਤੇ ਉਹੀ ਮਤਲਬ ਘਰ ਹੀ ਬਣਾਈਏ ਨਾ ਬਜ਼ਾਰੋਂ ਮੰਗਵਾਉੇ ਤੇ ਐਂ ਬਜ਼ਾਰੋਂ ਕਿ ਮਤਲਬ ਆਉਣਗੇ ਤੇ ਗਿਣਤੀ ਦੇ ਆਉਣਗੇ ਔਰ ਪੈਸੇ ਵੀ ਜ਼ਿਆਦਾ ਲੱਗ ਜਾਣਗੇ ਤੇ ਮਨ ਮਜਜ਼ਾ ਵੀ ਨਹੀਂ ਆਉਂਦਾ ਤੇ ਫੇਿਰ ਘਰ ਬਣਾਈਏ ਤੇ ਭਾਵੇਂ ਕਿੰਨੇ ਕਿੰਨੇ ਵੀ ਤਿੱਖਾ ਲਈਏ ਤੇ ਹੀ ਸੋਚਿਆ ਮੈਂ ਕਿਹਾ ਪੁੱਛਾਂ ਤੁਹਾਡੇ ਕੋਲ ਪੁੱਛਾਂ ਜੇ ਤੁਹਾਨੂੰ ਰਸ ਤੇ ਮੈਨੂੰ ਦੱਸੋ ਤੇ ਮੈਂ, ਕਾਪੀ ਪੈਨ ਲੈ ਕੇ ਬੈਠੀ, ਜੇ ਇਸੇ ਕਰਕੇ ਮੈਂ ਕਿਆ, ਤੁਸੀਂ ਬਨਾਂਦੇਓ ਸੁਨਿਆ ਵੀ ਬੱਚੇ ਕੇੰਦੇ, ਬੜਾ ਅੱਛਾ ਟੇਸਟ ਹੁੰਦਾ ਹੋ ਨਾ ਬੱਚਿਆਂ ਨੇ ਖਾਧਾ ਹੋਣਾ ਤੁਹਾਡੇ ਹੱਥ, ਹੱਥ ਦਾ ਤਾਂ ਕਹਿੰਦੇ ਸੀ, ਪੁੱਛੋ ਉਹਨਾ ਨੂੰ ਕਿ, ਕਿਸ ਤਰ੍ਹਾਂ ਬਨਾੰਦੇ ਆ ਤੇ ਤੁਸੀਂ ਮੰਮੀ ਉਹੋ ਜਿਹੀ ਬਨਾਓ। ਹਾਂ, ਤੇ ਦੱਸੋ ਮੈਨੂੰ ਫੇਰ ਤੁਸੀਂ ਛੋਲੇ, ਪਹਿਲੇ ਛੋਲਿਆਂ ਦੀ ਰੈਸਪੀ ਦੱਸੋ, ਫਿਰ ਭਠੂੂਰਿਆਂ ਦਾ ਵੀ ਦੱਸੋ ਕਿਸ ਤਰ੍ਹਾਂ ਆਟਾ ਗੁੰਨਣਾ
ਅੱਛਾ, ਛੋਲੇ ਅਸੀਂ ਪਹਿਲਾਂ, ਛੋਲੇ ਰਾਤ ਨੂੰ ਭਉਂਦੇ ਰਹੀਦੇ ਹ ਤੇ ਫਿਰ ਸਵੇਰੇ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇੇ ਤੇ ਓਨਾਂ ਦੇ ਵਿੱਚ ਅਸੀਂ ਤੇਜ਼ ਪੱਤਾ ਪਾ ਦਿੰਨੇ ਆ ਓਬਾਲਨ ਲੱਗਿਆਂ।
ਅੱਛਾ -ਅੱਛਾ।
ਆਂ, ਥੋੜਾ ਨਮਕ ਤੋੜੀ ਅਲਦੀ ਥੋੜਾ ਤੇਲ ਪਾ ਕੇ, ਤੇ ਅਸੀਂ ਕਰ ਲੈਂਨੇ ਆਂ, ਫਿਰ ਉਧਰੋਂ ਅਸੀਂ ਫਿਰ ਮਸਾਲਾ ਤਿਆਰ ਕਰ ਲੈਂਨੇ ਆਂ, ਪਿਆਜ, ਟਮਾਟਰ, ਅਦਰਕ, ਲਸਣ ਚਾਲਾ ਕੁਛ ਪਾਈਦੈ, ਉਹਨਾਂ ਨੂੰ ਸਾਰਾ ਕਰ ਲਈਦੇ ਸਾਈਡ ਚ ਕਰਕੇ, ਉਹਨਾ ਨੂੰ ਕਰ ਲਇਦਾ ਫਿਰ, ਜਦੋਂ ਪੰਜ ਸੱਤ ਸੀਟੀਂਆਂ ਦਵਾ ਲਈਦੀਆਂ ਕੁੱਕਰ ਚ ਤੇ ਨਾ ਸੀਟੀਂਆਂ ਦਵਾ ਕੇ, ਤੇ ਫਿਰ ਦੂਸਰੇ ਪਾਸੇ ਤੜਕੇ ਦਾ ਸਮਾਨ ਦੱਸ ਦੇਦਾ ਸਭ ਤੋਂ ਪਹਿਲਾਂ ਲਸਣ ਪਾਉਦੇ ਆਂ।
ਅੱਛਾ ਜੀ।
ਲਸਣ ਪਿੰਕ ਪਿੰਕ ਹੋ ਜਾਏ ਤੇ, ਫਿਰ ਪਿਆਜ ਪਾ ਕੇ ਪਿਆਜ ਨੂੰ ਥੋੜਾ ਕਰ ਲਈਦਾ, ਤੇ ਪਿਆਜ ਤੋਂ ਬਾਅਦ ਟਮਾਟਰ, ਅਦਰਕ ਪਾ ਕੇ ਹਰੀਆਂ ਮਿਰਚਾਂ ਪਾ ਕੇ, ਉਹਨੂੰ ਚੰਗੀ ਤਰ੍ਹਾਂ ਭੁੰਨ ਲਈਦਾ।
ਠੀਕ ਐ।
ਮਸਾਲਾ ਪਾਇਆ, ਚਨਾ ਮਸਾਲਾ ਵੀ ਪਾਨੇ ਆ ਚਨ ਮ ਮਸਾਲੇ ਨਾਲ ਟੇਸਟ ਆਉਂਦਾ ਜ਼ਿਆਦਾ ਤੋਂ
ਹਾਂ ਹਾਂ ਠੀਕ ਹੈ ਜੀ, ਵਧੀਆ ਵਧੀਆ ਮੈਂ ਬੱਸ ਲਿਖਦੀ ਪਈ ਨਾਲ -ਨਾਲ ਲਿਖ ਲਿਆ, ਮੈਂ ਇਸੇ ਕਰਕੇ ਮੈਂ ਕਿਹਾ ਯਾਦ ਰਹੇ। ਲਿਖ ਲਵਾਂਗੀ ਯਾਦ ਰਏਗਾ ਮੈਨੂੰ, ਤੇ ਮੈਂ ਵੀ ਫਿਰ ਇਸੇ ਤਰੀਕੇ ਨਾਲ ਹੀ ਬਨਾਵਾਂਗੀ, ਤੁਹਾਡੇ ਜਿਹੜਾ ਜਿਹੜਾ ਤੁਸੀਂ ਤਰੀਕਾ ਦੱਸਦੇ ਪਏ ਹੋ ਨਾ ਉਸੇ ਤਰੀਕੇ ਨਾਲ ਬਣਾਵਾਂਗੀ ਮੈੰ।
ਹਾਂਜੀ -ਹਾਂਜੀ, ਫਿਰ ਫੇਰ ਜਦੋਂ ਤੜਕਾ ਲੱਗ ਜਾਂਦਾ ਤੇ ਫਿਰ, ਦੋ ਵੀਸਲਾ ਦਵਾਲੋ ਕਿ ਜਿਹੜਾ ਮਸਾਲਾ ਮਸੂਲਾ ਛੋਲਿਆਂ ਦੇ ਨਾਲ ਮਿਕਸ ਹੋ ਜਾਵੇ। ਮਤਲਬ ਪਾਣੀ ਅਲੱਗ, ਛੋਲੇ ਅਲੱਗ ਨਾ ਲੱਗਣ? ਹਾਂਜੀ- ਹਾਂਜੀ। ਫਿਰ ਭਠੂਰਿਆਂ ਦਾ ਆਟਾ ਗੁੰਨਨ ਲਈ ਸਾਨੂੰ ਇੱਕ-ਦੋ ਘੰਟੇ ਪਹਿਲਾਂ ਗੁਨ ਕੇ ਰੱਖਣਾ ਪੈਂਦਾ
ਅੱਛਾ, ਤੇ ਆਟਾ ਮਤਲਬ ਆਟਾ ਮਤਲਬ
ਨਹੀਂ, ਨਹੀਂ, ਨਹੀਂ, ਕਣਕ ਦਾ ਆਟਾ ਵੇਚ ਥੋੜਾ ਮੇਦਾ ਮਿਕ੍ਸ ਚਲੋ ਜੇ ਤੁਸੀ ਬਾਜ਼ਾਰ ਦਾ ਆਟਾ ਲਿਆਂਦੇ ਜਿਵੇਂ ਅੱਜ-ਕੱਲ ਪੰਨੀਆਂ ਵਿੱਚ ਮਥਾਨਾ ਦਾ ਹੋਰ ਕੋਈ ਆਟੇ ਮਿਲਦੇ ਦੋ ਚਾਰ ਵਧੀਆ ਵਾਲੇ ਮਿਲਦੇ ਆਟੇ ਜਿਵੇਂ ਪੰਤਾਲੀ ਰੁਪਏ ਕਿੱਲੋ ਆਟਾ ਮਿਲਦਾ ਮਥਾਣਾ ਦਾ ਆਟਾ ਏ ਅਸੀਂ ਤੇ ਉਹੀ ਮੰਗਾਨੇ ਹਾਂ, ਤੇ ਫੇਰ ਉਹਨੂੰ ਕਰਕੇ ਤੇ ਉਹਦੇ ਵਿੱਚ ਸੋਡਾ-ਸੋਡਾ ਜਿਹੜਾ ਪੀਣ ਵਾਲਾ ਸੋਡਾ ਹੁੰਦਾ ਨਾ, ਹਾਂਜੀ ਉਹਦੇ ਨਾਲ ਗੁੰਨਦੇ ਹਾਂ ਅਸੀਂ
ਠੀਕ ਹੈ ਜੀ, ਠੀਕ ਹੈ।
ਪਾਦੇ ਦੀ ਏ
ਠੀਕ ਏ।
ਹਾਂਜੀ ਫੇਰ ਉਹਨੂੰ ਗੁੰਨ ਕੇ ਅੱਛੀ ਤਰਾਂ ਪਹਿਲਾਂ ਦੋ ਚਾਰ ਵਾਰੀ ਉਹਨੂੰ ਥਪੜ-ਥਪੜ ਮਾਰਦੇ ਆ ਦੇ ਵਿੱਚ ਥੜ, ਥੜ, ਥੜ, ਹਾਂ ਫੇਰ ਉਹਨੂੰ ਅੱਧੇ ਪੌਣੇ ਘੰਟੇ ਲਈ ਗਿੱਲੇ ਕੱਪੜੇ ਦੇ ਮਤਲਬ ਕੱਪੜੇ ਨ ਚੋੜ ਕੇ ਚੰਗੀ ਤਰਾਂ ਮੈਨੂੰ ਕਵਰ ਦੌ ਆਟੇ ਨੂੰ ਹੂੰ। ਅੱਧਾ ਪੌਣਾ ਘੰਟੇ ਤੋ ਬਾਦ ਫੇਰ ਦੀਆਂ ਪੇੜੇ ਦੀਆਂ ਲੋਈਆਂ ਬਨਾ ਲੋੋ ਛੋਟੇ-ਛੋਟੇ ਪੇੜੇ ਕਰ ਲੋ ਫੇਰ ਉਹਨੂੰ ਵੇਲ ਕੇ ਤਲ ਲਓ।
ਤੇ ਮਤਲਬ ਵਧੀਆ ਫੁੱਲ-ਫੁੱਲ ਕੇ ਆਂਦੇ
ਫੇਰ ਨਾਲ ਅਸੀ ਚਟਨੀ ਵੀ ਬਨਾ ਲਈ ਦੀ ਗ੍ਰੀਨ ਚਟਨੀ ਬਨਾਨੇ ਆ ਥਨੀਏ ਦੀ
ਅੱਛਾ ਜੀ, ਹ ਠੀਕ ਹੈ ਠੀਕ ਹੈ ਬਸ ਮੈਂ ਨਾ ਉਹੀ ਬੱਚੇ ਕੇਂਦੇ ਬੱਚੇ ਕਹਿੰ ਅੱਜ-ਕੱਲ ਬੱਚੇ ਨਾ ਖਾਂਦੇ ਨਹੀਂ
ਹਾਂ ਹਾਂਜੀ-ਹਾਂਜੀ, ਹਾਂਜੀ ਬੱਚੇ ਤਾ ਖਾਂਦੇ ਹੀ ਨੀ ਮਕਰੋਨੀ ਬਨਾ ਦੋ। ਬਸ।
ਹਾਂ ਬਸ ਫੇਰ ਮੈਂ ਨੀ ਇਹਨਾਂ ਚੀਜ਼ਾਂ ਨੂੰ ਬਨਾਨ ਦੀ ਮੈਂ ਫੇਰ ਬੱਚਿਆਂ ਨੂੰ ਖੁਦ ਹੀ ਕਹਿੰਦੀ ਵੀ‌। ਮੈਂ ਤਾਂ ਮੈਂ ਤਾਂ ਦਾਲ ਰੋਟੀ ਸਬਜ਼ੀ ਬਣਾਨ ਦੀ ਜੇ ਮੈਨੂੰ ਇਹ ਮੈਂ ਚੀਜ਼ਾਂ ਬਣਾਣੀਆਂ ਮੇਰੇ ਵਾਸਤੇ ਨਹੀ ਏ।
ਹਾਂਜੀ ਹਾਂਜੀ ਮੈਂ ਵੀ ਹੁਣ
ਹਾਂ।
ਸਾਂਬਰ ਕਹਿ ਰਹੇ ਸੀ ਫਿਰ ਕਹਿੰਦੇ ਗਰਮੀ ਹੈ। ਬਈ ਗੈਸ ਲਈ ਖਾਧਾ ਨੀ ਜਾਣਾ। ਤੇ ਚਲੋ ਤੁਸੀਂ ਮੰਮੀ ਸਵੇਰੇ ਬਣਾ ਦੇਣਾ ਹੁਣ ਤੁਸੀਂ ਮੂੰਗਰਾ ਬਣਾ ਦੋ। ਹਨ। ਹੁਣ ਫੇਰ ਮੈਂ ਮੂੰਗਰਿਆਂ ਨੂੰ ਤੜਕਾ ਲਾ ਕੇ। ਠੀ ਹੈ
ਠੀਕ ਠੀਕ ਹੈ ਨਹੀਂ ਸਾਡੇ ਬੱਚੇ ਨੀ ਜੇ ਮੂੰਗਰਾ ਖਾਂਦੇ ਸਾਨੂੰ ਇੰਨਾ ਸਵਾਦ ਲੱਗਦਾ ਜੇ ਮੇਰੀਆਂ ਨ ਨੂੰਹਾਂ ਵੀ ਖਾ ਲੈਂਦੀਆਂ ਤੇ ਮੈਂ ਵੀ ਖਾ ਲੈਂਦੀ ਹਾਂ ਅਸੀਂ ਪਤਾ ਕੀ ਕਰਦੇ ਹ ਅਸੀਂ ਤਾਂ ਦੁਪਹਿਰੀ ਬਣਾਂਦੇ ਹਾਂ ਦੋਨੋ ਤਿੰਨੋ ਜਣੀਆਂ।
ਹਾਂ ਨਹੀਂ ਮੇਰਾ ਛੋਟੇ ਵਾਲਾ ਬੇਟਾ ਨਹੀਂ ਖਾਂਦਾ। ਬਾਕੀ ਸਾਰੇ
ਹਾਂ ਤੇ ਅਸੀਂ ਤੇ ਫੇਰ ਆਪਾਂ ਦੁਪਹਿਰ ਤਨ ਜਣੀਆਂ ਬਣਾਦੀਆਂ ਵਾ। ਕਦੀ ਉਹ ਬਣਾਏਗੀ ਮੰਮੀ ਅੱਜ। ਤੁਸੀਂ ਬਣਾ ਲ ਲੋ ਤੇ ਕਦੀ ਮੈਂ ਕਹਾਂਗੀ ਮੈਂ ਮੈਨੂੰ ਦੂਸਰਿਆਂ ਦੇ ਹੱਥ ਦਾ ਖਾਣਾ ਤਾਂ ਤੁਸੀਂ ਬਣਾਓ ਮੈਂ ਖਾ ਲਵਾਂਗੀ। ਇੰਝ ਕਰਕੇ ਅਸੀਂ ਅਸੀਂ ਅਸੀਂ। ਘਆ ਤੋਰੀ ਟੀਂਡੇ ਔਰ ਸਭ ਚੀਜ਼ਾਂ
ਉਹ ਕੱਦੂ ਤਾਂ ਖਾ ਲੈਂਦੇ ਆ। ਅੱਜ ਕੱਲ ਉਹ ਬਣਾਇਆ ਸੀ ਘੀਆ ਕੱਦੂ। ਹੁਣ ਸਭ ਨੇ ਕਾਮਯਾਬ ਹੁਣ ਫੇਰ। ਥੋੜਾ ਮਤਲਬ ਬੱਚੇ ਨਾਸ਼ਤਾ ਵੀ ਕਰਕੇ ਜਾਂਦੇ ਫਿਰ ਮੈਂ ਨਾਲ ਵੇਸਣ ਵਾਲੀ ਰੋਟੀ ਬਣਾ ਲਈ।
ਠੀਕ ਹੈ ਵਧੀਆ ਵਧੀਆ ਉਹੀ ਨਾ ਚੰ ਅਲੱਗ ਅਲੱਗ ਖਾਣ ਦਾ ਮਨ ਕਰਦਾ। ਕੋਈ ਰੋਟੀ ਵੀ ਜਿਵੇਂ ਕਹਿ ਲਉ ਨਾ ਮਿੱਸੀ ਰੋਟੀ। ਖਾਣ ਦਾ ਮੱਖਣ ਹੋਵੇ। ਤੇਨਾਰ ਮਿੱਸੀ ਰੋਟੀ ਹੋਏ ਤਾਂ ਉਹ ਖਾ ਲਉ ਕਈ ਵਾਰੀ ਤਾਂ ਗਰਮੀ ਇੰਨੀ ਹੁੰਦੀ ਤਾਂ ਖਾ। ਮਨ ਰੋਟੀ ਖਾਣਾ ਮਨ ਹੀ। ਕਰਦਾ ਇੰਨੇ
ਮੈਂ ਵੀ ਦੋ ਬਣਾਈਆਂ। ਧੀ ਤੇ ਖਾਈ ਮੈਨੇ ਇੱਕ ਹੀ। ਗੁੜੀ ਉਹ ਮੇਰਾ ਫਿਰ ਕਹਿਣ ਲੱਗੀ ਆ ਇੱਕ ਹੀ ਖਾਧੀ ਮੰਮੀ ਨੇਖਿਆ ਹੋਰ ਤੂੰ ਇੱਕ ਲਪੇਟ ਦੇ
ਹਮ, ਹਾਂ, ਪਾਣੀ ਪੀਤਾ ਜਾਂਦਾ ਵਹੀ ਨਾ ਸਵੇਰੇ, ਬੱਚੇ ਮੇਰੇ ਕੀ ਦੁੱਧ ਪੀਂਦਾ। ਤੇ ਮੈਂਗੋ ਸ਼ੇਕ ਬਣਾ ਲਿਆ, ਕਦੀ ਬਨਾਨ ਸੇ਼ ਸ਼ੇਕ ਬਣਾ ਲਿਆ ਤੇ, ਲੰਚ ਉਹਨਾਂ ਦਾ ਅਸੀਂ ਪੈਕ ਕਰ ਦਿੰਦੇ ਤਾਂ, ਰੋਟੀ ਨਹੀਂ ਉਹ ਸਵੇਰੇ ਪਰੌਂਠੀ ਨਹੀਂ ਖਾ ਪਾਉਂਦੇ, ਉਹਨਾਂ ਕੋਲੋਂ। ਕਿਉਂਕਿ, ਸਵੇਰੇ-ਸਵੇਰੇ ਨਹੀਂ ਖਾਨ ਦਾ ਜੀਅ ਕਰਦਾ। ਫਿਰ ਆਪ ਨੂੰ ਵੀ ਲੱਗਦਾ ਕਿ, ਵਾਹ ਕੇ ਹਾਂ ਲੱਗਦਾ ਵੀ ਹੈ ਕਿ, ਗਰਮੀ ਬਹੁਤ ਹੈ, ਅਤੇ ਨਹੀਂ, ਮਨ ਕਰਦਾ ਹੋਏਗਾ ਤੇ।
ਹਾਂ ਤੇ, ਇੱਕ ਨਾਲੇ ਫੇਰ ਇੱਕ ਟਾਈਮ ਟੇਬਲ ਹੋ ਜਾਂਦਾ ਨਾ, ਟਾਈਮ ਟੇਬਲ ਬਣ ਜਾਂਦਾ। ਮੇਰੇ ਬੱਚਿਆਂ ਦੇ ਪਾਪਾ ਤੋਂ ਖਾ ਕੇ। ਜਾਂਦੇ ਸੀ ਸਾਡੇ ਸ਼ੇਗੋਟ ਮਤਲਬ ਕਿ ਨਦੀ। ਰੋਟੀ ਤਿਆਰ ਚਾਹੀਦੀ ਉਹਨਾਂ ਨੂੰ। ਨਹੀਂ ਤੇ ਉਹ ਏਦਾਂ ਹੀ ਚੱਲ ਜਾਣਗੇ ਫੈਕਟਰੀ
ਹਾਂ, ਨਹੀਂ, ਨਹੀਂ ਜਿਹੜਾ ਬੰਦਾ ਕੰਮ ਵਾਲਾ ਹੈ ਨਾ। ਨਹੀਂ, ਨਹੀਂ, ਕੰਮ ਵਾਲੇ ਬੰਦੇ ਨੂੰ ਤੇ ਚਾਹੀਦੀ ਹੈ ਨਾ ਖੁਰਾਕ। ਉ ਤਦੀ ਤੇ ਕੰਮ ਕਰ ਪਾਏਗਾ ਦੂਸਰੇ ਬੰਦੇ ਨੇ ਜਿੰਨੇ ਤੇ ਕੁਰਸੀ ਉੱ ਜਾ ਕੇ ਬਹਿ ਜਾਣਾ ਜਿੰਨੇ ਬਸ ਘੁੰਮਣਾ, ਇੱਧਰ ਉਧਰ ਉਹਦੇ ਲ ਉਹ ਤਾਂ, ਨਾ ਵੀ ਖਾਏ ਕੋ ਨ ਚੱਲਦਾ ਏ। ਤੇ ਜਿਹੜੇ ਬੰਦੇ ਨੇ ਮਿਹਨਤ ਕਰਨ ਨੀ ਇਹ ਹੱਥ ਨਾਲ ਕੰਮ ਕਰਨਾ ਤੇ, ਫੇਰ ਉਹਨੂੰ ਤੇ ਖੁਰਾਕ। ਚਾਹੀਦੀ ਹੈ ਨਾ, ਹਾਂ, ਉਹ ਤੇ, ਆ ਨਾਲੇ ਉਹਨਾਂ ਦੀ ਵੀ ਤੇ ਉਹਨਾ ਦਾ ਵੀ ਟਾਈਮ ਟੇਬਲ, ਉਹਨਾਂ ਦੀ ਰੂਟੀਨ ਬਣ ਗਈ।
ਹਾਂ, ਟਾਈਮ ਟੇਬਲ ਬਣ ਗਿਆ, ਫੇਰ ਬਾਰਾਂ ਵਜੇ ਤੇ ਰੋਟੀ ਨਾ ਹੱਟ ਪਹੁੰਚਣੀ ਚਾਹੀਦੀ ਹੈ। ਫੇਰ ਠੀਕ ਏ ਨਹੀਂ ਤਾਂ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ।
ਨਹੀਂ, ਉਹ ਤੇ ਫਿਰ ਹੈ ਹੀ ਨਾ, ਉਹਨਾਂ ਦਾ ਉਹਨਾਂ ਦਾ ਆਪਣਾ ਟਾਈਮ ਟੇਬਲ ਹੈ ਜੋ ਬੰਦਾ ਪਹਿਲੇ ਪਰ ਅੱਛਾ ਵੀ ਸੀਗਾ ਬੰਦਾ ਆਦਮੀ ਲੋਕ ਨਾ ਕੰਮ 'ਤੇ ਜਾਂ ਤੋ ਪਹਿਲੇ ਆਪਣੀ ਰੋਟੀ, ਪਰੋਂਂਠੀ ਖਾ ਕੇ ਜਾਂਦੇ ਸੀ‌। ਅੱਜ ਕੱਲ੍ਹ ਦਾ ਸਿਸਟਮ ਚੇਂਜ ਹੋ ਗਿਆ।
ਨਹੀਂ, ਨਹੀਂ, ਆਤ
ਦੇਰ ਰਾਤ ਨੂੰ, ਹਾਂ ਸ਼ੁਰੂ ਤੋਂ ਖਾਂਦੇ ਨਾ ਬੱਚੇ ਲੋਕ ਨਾ ਦੇਰ ਰਾਤ ਜਾਗਦੇ ਆ।
ਆਂ ਮੇਰਾ ਭਰਾ ਖਾ ਖਾਤਾ ਏ ਲੇਟ ਉਂਹਦੇ ਕਰਕੇ ਮੈਨੂੰ ਵੀ ਲੇਟ ਖਾਣੀ ਪੈਂਦੀ ਹੈ। ਫਿਰ ਲੇਟ ਉੱਠਿਆ ਜਾਂਦਾ ਕਿ। ਵੇਲੇ ਉਹ ਤਾਂ ਖਾਂਦਾ ਹੀ, ਬਾਰਾਂ ਜਿਹਾ ਰੋਟੀ ਲੇਟ ਬਹੁਤ ਲੇਟ ਖਾਂਦਾ
ਬਹਿ ਜਾਂਦੇ ਜੇ ਰਾਤੀ- ਰਾਤੀ
ਹਾਂ, ਉਹੀ ਤਾਂ, ਉਹ ਰਾਤੀ ਉਸ ਦਿਨ ਛੋਟੇ ਵਾਲਾ ਆਇਆ ਤੇ ਉਸ ਪਿਛਲੇ ਰਾਤ ਨੂੰ ਇੱਕ ਵਜੇ ਮੈਗੀ ਬਣਾਈ ਆ।
ਆਹ ਇਹ ਵੀ ਮੈ, ਮੈਗੀ ਬਣਾ ਲੈਣੀ। ਰਾਤੀ ਰਾਤੀ ਜਾਂ ਔਨਲਾਈਨ ਔਡਰ ਕਰ ਦੇਣਗੇ, ਕੋਈ ਚੀਜ਼ ਦਾ ਮਨ ਕਰ ਰਿਹਾ ਖਾਣੇ ਨੂੰ ਉਹ ਔਡਰ ਕਰਕੇ ਅੱਧੀ ਰਾਤੀ ਮੰਗਵਾਣਗੇ। ਮੈਂ, ਫਿਰ ਕਈ ਵਾਰੀ ਬੋਲਾਂਗੀ ਕਿ, ਰੋਟੀ ਖਾ ਲਈ ਤੇ ਹੁਣ ਅੱਧੀ ਰਾਤੀ। ਤੇ ਕਈ ਵਾਰੀ ਆਉਂਦੇ, ਹੀ ਫੈਕ ਰੋ ਤੋਂਵਾਉਂਦੇ ਹੀ ਕਹਿਣਗੇ ਕੁਛ, ਕੁਛ ਮੰਗਵਾ ਲੇਤੇ ਹੈ, ਤਾਂ ਫਿਰ ਰੋਟੀ ਲੇਟ ਹੋ ਜਾਂਦੀ ਹੈ। ਦਸ, ਗਿਆਰਾਂ ਵੱਜ ਜਾਂਦੇ ਰੋਟੀ ਖਾਣ ਨੂੰ, ਮੈਂਨ ਰੋਟੀ ਖਾ ਲਿਆ ਕਰੋ ਉਸ ਤੋਂ ਬਾਅਦ ਜੋ ਮਰਜ਼ੀ।
ਹਾਂ, ਮੈਂ ਵੀ, ਆਹੀਂ ਕਨੀ ਹ ਹੋਰ ਕਈ ਵਾਰੀ ਆ ਹੁਣ ਜਿਵੇਂ, ਅਸੀਂ ਬਣਾਉਦੇ ਪਏ ਕੁਟਿੰਗ ਕਰਨੀ ਸੀ, ਰਾਤੀ ਬਾਰਾਂ ਵਜੇ ਬਾਹਰੋਂ ਕੁਛ ਮੰਗ ਲਿਆ
ਹਮ।
ਜਮੈਟੋ ਤੋਂ ਮੰਗ ਲਿਆ ਤੇ, ਕਿੱਧਰੋਂ, ਇਧਰੋਂ, ਉਧਰੋਂ ਮੰਗਵਾ ਲੈਂਦੇ ਸੀ। ਮੰਮੀ ਹੁਣ ਤੁਸੀ ਪਰੇਸ਼ਾਨ ਕੀ ਹੋਵੋਗੇ। ਅਸੀਂ ਬਾਹਰੋ ਹੀ ਮੰਗਵਾ
ਪਤਾ ਲੱਗਦਾ।
ਹਮ। ਉਹਰ ਬਾਹਰੋਂ ਆਉਂਦਾ ਕੀ, ਇਨੇ- ਇਨੇ ਪੈਸੇ ਲੱਗ ਜਾਂਦੇ ਆ, ਤੇ ਲ ਆਉਂਦਾ ਕੁਛ ਵੀ ਨੀ।
ਹਾਂ।
ਹੋਮ
ਹੋਰ ਸੁਣਾਓ, ਹੋਰ ਕੀ ਕਰਦੇ ਫਿਰ ਘਰ ਤੁਸੀਂ
ਹਾਰ ਅੱਜ, ਕੱਲ੍ਹ ਖਾਲੀ ਬੈਠੇ ਦੇ ਆ, ਸਵੇਰੇ ਬੱਚੇ ਟਿਊਸ਼ਨ ਪੜ੍ਹ ਜਾਂਦੇ ਆ ਉਸ ਤੋਂ ਬਾਅਦ ਵਿਹਲੇ
ਅੱਛਾ‌ ਨਹੀਂ, ਨਹੀਂ ਇਹ, ਇਹ ਵੀ ਜ਼ਰੂਰੀ ਜੇ, ਪਾਠ ਕਰਨਾ ਵੀ ਜ਼ਰੂਰੀ ਜੇ, ਜਿੰਦ ਹਾਂ ਪਾਠ ਜ਼ਰੂਰ ਕਰਿਆ ਕਰੋ ਗੋਡਿਆਤ
ਹਾਂਜੀ, ਨਹੀਂ, ਨਹੀਂ ਸਕੂਲ ਤਾਂ ਅਸੀਂ ਜਪੁਜੀ ਸਾਹਿਬ ਦਾ ਕਰਕੇ ਜਾਈਦਾ। ਪਾਠ।
ਪਾਠ ਕੀ ਜੇ ਅਗਰ ਪਾਠ ਹਾਂ ਪਾਠ ਕਰਨ ਲੱਗ ਜਾਈਏ ਨਾ ਫ਼ਿਰ ਸਾਡਾ ਧਿਆਨ ਇੱਕ ਵਾਰੀ ਹੁੰਦਾ ਕਿ ਅਸੀਂ ਪਾਠ ਜ਼ਰੂਰ ਕਰਨਾ ਕੋਈ ਕੰਮ ਰਹਿ ਜਾਂਦਾ ਤਾਂ ਰਹਿ ਜੇ ਪਾਠ ਕਰ ਲਈਏ ਪਹਿਲੇ ਮੇਰਾ ਵੀ ਇਹੀ ਹਿਸਾਬ ਹੈ ਮੈਂ ਕਹਿੰਦੀ ਕੰਮ ਤੇ ਚੱਲਦੇ ਹੀ ਰਹਿਣੇ
ਹਾਂ ਨਹੀਂ ਫੇਰ ਡੈਡੀ ਵੀ ਪਾਪਾ ਵੀ ਆ ਕੇ ਪੁੱਛਣਗੇ ਪਾਠ ਲਾਇਆ ਸੀ ਬਈ ਉਹ ਲਗਾਇਆ ਵੀ ਲਈਦਾ ਨਾ ਸ਼ਿਪ ਵਿੱਚ ਤਾਂ ਉਹ ਫੇਰ ਕਹਿਣਗੇ ਨਹੀਂ ਨਾ ਆਯਾ ਤਾਂ ਮੈਂ ਕਰਾਂਗੀ ਮੈਂ ਕਰ ਲਿਆ ਸੀ ਪਾਠ ਨੈਟ ਨਹੀਂ ਸੀ ਇਸ ਕਰਕੇ ਚਿਪ ਸੁਖਮਣੀ ਸਾਹਿਬ ਦਾ ਸਵੇਰੇ ਸੁਣੀ ਦੇ ਪਾਠ ਪੂਰਾ
ਨਈ ਨਈ ਚੰਗੀ ਗੱਲ ਐ ਪਾਠ ਕਰੋ ਬੱਚਿਆਂ, ਹਾਂ ਚੰਗੀ ਗੱਲ ਐ
ਪਾਠ ਲਾ ਕੇ ਪੂਰਾ ਨਾਲ ਨਾਲ ਕਰੀ ਜਾਨੀ ਆ ਨਾਲ ਨਾਲ ਸੁਨੀ ਜਾਂਨੀ ਆ।
ਬਹੁਤ ਅੱਛੀ ਗੱਲ ਹੈ ਬਹੁਤ ਅੱਛੀ
ਹਮ।
ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਵੀ ਵਧੀਆ ਲੱਗਿਆ ਤੇ ਘਰ ਵੀ ਲਿਆ ਕਰੋ ਫੋਨ ਤੁਸੀਂ
ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੇ ਐ ਪਰਿਵਾਰ
ਚਲੋ ਵਾਹਿਗੁਰੂ ਦੀ ਕਿਰਪਾ ਹੀ ਹੋਣੀ ਚਾਹੀਦੀ
ਹਾਂਜੀ ਹਾਂਜੀ ਅਸੀਂ ਤੋੜਦੇ ਸਾਰਾ ਹੀ ਕਹਨੇ ਆ ਪਰਮਾਤਮਾ ਸਭ ਦਾ ਭਲਾ ਕਰ
ਹਾਂਜੀ ਹਾਂਜੀ ਹੈ ਤੇ ਵੈਸੇ ਉੱਪਰ ਵਾਲਾ ਹੀ ਜੋ ਕਰਦੇ ਕਰਦਾ ਤੇ ਉਹੀ ਸਭ ਕੁਝ ਹੈ ਬਸ ਬੰ ਦਾ ਜਿਹਰਾ ਜਾ ਉਹਨੂੰ ਕਰਨੀ ਪੈਂਦੀ ਮਿਹਨਤ
ਹਾਂ ਹੀਲਾ ਵਸੀਲਾ ਤਾ ਪਰਮਾਤਮਾ ਕਹਿੰਦੇ ਤੁਸੀ ਕਰਨਾ ਮੈਂ ਤੈਨੂੰ ਏਸੇ ਜੋਗ ਬਣਾਇਆ ਏ ਕਿ ਤੂੰ ਹੀਲਾ ਵਸੀਲਾ ਖੁਦ ਕਰ
ਠੀਕ ਹੈ ਜੀ ਠੀਕ ਹੈ ਚਲੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਗੱਲਾਂ ਕਰਕੇ ਚਲੋ, ਅੱਛਾ ਜੀ, ਸਸ ਸ੍ਰੀ ਅਕਾਲ।
ਸਸ ਸ੍ਰੀ ਕਾਲ ਜੀ, ਠੀਕ ਹੈ ਜੀ ਕਰੀਓ ਫਿਰ ਕਾਲ